ਹੈਲੋ ਹਾਂਜੀ ਸਸ੍ਰੀ ਕਾਲ।
ਹਾਂਜੀ-ਹਾਂਜੀ ਸਸ਼੍ਰੀ ਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ।
ਬਸ ਵਧੀਆ ਤੁਸੀਂ ਸੁਣਾਓ ਠੀਕ ਔ।
ਹਾਂਜੀ-ਹਾਂਜੀ ਤੋਹਡੀ ਮੇਰੇ ਨਾਲ ਅੱਗੇ ਵੀ ਗੱਲ ਹੋਈ ਏ ਫਸਟ ਟਾਈਮ ਕਰ ਰੇ ਆ ਆਪਾਂ।
ਇ ਨੀ ਮੇਰੀ ਪੇਹਲੇ ਵੀ ਹੋਈ ਏ ਤੁਆਡੇ ਨਾਲ।
ਅੱਛਾ ਏਕ ਟ੍ਰਿਪ ਆਪਣੀ ਹੋਗੀ ਠੀਕ ਏ ਏਕ ਕੋਲ ਹੋ ਗੀ।
ਹਾਂਜੀ।
ਹਾਂ ਪਹਿਲਾਂ ਆਪਾਂ ਡਿਸਕਸ ਕੀਤਾ ਸੀ। ਹਿਸਟਰੀ ਆਈ ਥਿੰਕ ਹਨਾ।
ਹਾਂਜੀ-ਹਾਂਜੀ।
ਠੀਕ ਏ।
ਹੋਰ ਤੁਸੀਂ ਵੀ ਗਏ ਭੈਣ ਜੀ
ਹਾਂਜੀ।
ਵਈ ਤੁਸੀਂ ਵੀ ਕਦੀ ਏਥੇ ਜੰਮੂ ਚ ਵਿਜਿਟ ਕਰੋ।
ਅ ਜੰਮੂ ਵੈਸੇ। ਕਦੀ ਵਿਜਿਟ ਨੀ ਕੀਤਾ ਆਈ ਥਿੰਕ ਮੈਂ ਅਜੇ ਤੱਕ ਨਈ ਜੰਮੂ ਨੀ ਮੈਂ ਗਈ ਅਜੇ ਤੱਕ। ਮੇਰੇ ਥੋੜ੍ਹੇ ਨੋਨ ਵੈਸੇ ਹੈ ਸੀ। ਜ਼ਿਆਦਾ ਨੀ ਕੁਛ ਖਾਸ ਥੋੜੇ ਦੂਰ ਦੇ ਬਟ ਪਹੁੰਚੀ ਨੀ ਜੰਮੂ ਨੀ ਗਈ। ਜੰਮੂ
ਕਦੇ ਵੀ ਨੀ ਆਏ ਤੁਸੀਂ ਜੰਮੂ।
ਨਈ-ਨਈ ਨੇਵਰ।
ਅ ਹਾਂ,
ਤੇ ਅੱਛੀ ਹੈ ਵੈਸੇ ਅ ਸੁਣਨ 'ਚ ਤਾਂ, ਬਹੁਤ ਕੁਛ ਹੁੰਦਾ ਬਹੁਤ ਦਿਲ ਕਰਦਾ ਹੈ, ਕਿਉਂਕਿ ਅਸੀਂ ਪੰਜਾਬ ਤੋਂ ਹੈ ਨਾ,
ਹੈ ਘੁੰਮਣ ਵਾਲਾ ਕਾਫੀ ਲੋਕ ਟੂਰਿਸਟ ਹਰ ਸਾਲ ਕਾਫੀ ਵਿਜਿਟ ਕਰਦੇ ਆ ਇੱਥੇ ਹਾਂਜੀ।
ਹੋਰ ਵੈਸੇ ਵੀ ਅ ਮਤਲਬ ਸਾਡੇ ਕੋਲ ਉਹ ਚੀਜ਼ ਨਹੀਂ ਹੈਗੀ। ਤੇ ਸਾਨੂੰ ਥੋੜ੍ਹੀ ਹੁੰਦੀ ਹੈ ਹਨਾ ਕਰਿਆਸਿਟੀ ਹੁੰਦੀ ਹੈ।
ਨਾਲੇ ਇੱਥੇ ਹੁਣ ਅਮਰਨਾਥ ਦੀ ਯਾਤਰਾ ਵੀ ਚੱਲ ਰਹੀ ਆ ਨਾ ਸਾਡੇ ਜੰਮੂ ਤੁਹੀ ਜਾਂਦੇ ਆ ਨਾ ਅੱਗੇ। ਤੇ ਕਾਫੀ ਬੜੇ ਯਾਤਰੂ ਆਏ ਦੇ ਇਸ ਟਾਈਮ ਪੂਰੀ ਬੱਸ ਦੀ ਬੱਸ ਆ ਰਹੀ ਹੈ। ਕਿਉਂਕਿ ਪਹਿਲੇ ਉਹ ਜੰਮੂ ਹੀ ਹੈ, ਇੱਥੇ ਆਪਣਾ ਟੋਕਨ ਵਗੈਰਾ ਲੈਂਦੇ ਹੈ। ਰਜਿਸਟ੍ਰੇਸ਼ਨ ਕਰਵਾਉਂਦੇ ਆਪਣੀ ਫਿਰ ਅੱਗੇ ਜਾਣਾ ਹੁੰਦਾ ਹੈ। ਪਹਲੇ ਜਿਹੜਾ ਬੇਸ ਕੈਂਪ ਹੁੰਦਾ ਨਾ ਯਾਤਰਾ ਦਾ, ਉਹ ਸਾਡੇ ਇੱਥੇ ਜੰਮੂ ਤੋਂ ਹੀ ਹੁੰਦਾ ਹੈ।
ਅੱਛਾ,
ਤੇ ਕਾਫ਼ੀ ਲੋਕ ਇਸ ਟਾਈਮ ਆਏ ਦੇ ਆ,
ਹਾਂ ਟੂਰਿਜ਼ਮ ਬੈਸਟ ਜਗ੍ਹਾ ਐ ਮਤਲਬ ਬੈਸਟ ਜਗ੍ਹਾਵਾਂ ਦੇ ਵਿੱਚ ਟੂਰਿਜ਼ਮ ਦੇ ਵਿੱਚ ਅ ਗੱਲ ਕੀਤੀ ਜਾਏ। ਇੰਡੀਆ ਦੀ, ਜਮੀਰ ਦਸਟ ਜਗ੍ਹਾ ਜਾਣ ਦੀ ਔਰ ਹਿਮਾਚਲ ਦੇ ਕੁਛ ਪਾਰਟ ਨੇ,
ਹਾਂਜੀ,
ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਜਗਾਵਾਂ ਇਹ ਸਪੈਸ਼ਲੀ ਸਾਨੂੰ ਸਾਡੇ ਵਰਗੇ ਜਿਹੜੇ ਅਹ, ਅਹ ਮੈਦਾਨੀ ਇਲਾਕੇ ਨੇ, ਠੀਕ ਐ ਪਲਾਂਟਸ ਏਰੀਆ ਉਹਨਾਂ ਨੂੰ ਬੜੀ ਕਰਓਸਿਟੀ ਹੁੰਦੀ ਐ, ਪਹਾੜਾਂ ਦੇ ਵਿੱਚ ਜਾਣ ਦੀ ਬਰਫ਼ ਦੇਖਣ ਦੀ,
ਹੂੰ, ਲੇਕਿਨ ਦੇਖੋ ਨਾ ਕੁਛ ਤਾਂ ਮਤਲਬ ਐਸਾ ਹੋਏਗਾ। ਨਾ ਇਥੇ ਸ਼੍ਰੀਨਗਰ ਕਸ਼ਮੀਰ ਚ ਤਾਂਹੀ ਇਹਨੂੰ ਹੈਵਨ ਔਫ ਦੀ ਅਰਥ ਕਹਿੰਦੇ ਆ। ਕੁਛ ਤੇ ਐਸਾ ਹੋਏਗਾ। ਹੂੰ, ਬਹੁਤ ਆਦੇ ਐ ਬਹੁਤ ਲੋਕ ਵਿਜਿਟ ਕਰਦੇ ਐ। ਜੰਮੂ ਦੇ ਸਗੋਂ ਘੱਟ ਜਾਂਦੇ ਜੰਮੂ ਦੇ ਜ਼ਿਆਦਾਤਰ ਪਤਨੀਟੋਪ ਚਲੇ ਗਏ ਕੋਲ ਕੋਲ ਹੀ ਜਾਂਦੇ ਉਹ ਲੇਕਿਨ ਬਾਰੋਂ ਬਹੁਤ ਜ਼ਿਆਦਾ ਟੂਰਿਸਟ ਆਦਾ ਐਥੇ, ਐਤਕੀ ਜ਼ਿਆਦਾ ਲੇਹ ਲਦਾਖ ਦਾ ਕਾਫੀ ਆਇਆ ਸੀ। ਅੱਤਕੀ ਲੇ ਬੜੀ ਲੇ ਵੀ ਕਾਫੀ ਅੱਛਾ ਹਾਂਜੀ।
ਹਾਂ ਲੇ ਜਗ੍ਹਾ ਬਹੁਤ ਬਹੁਤ ਅਲੱਗ ਟਾਈਪ ਦੀ ਐ ਸਾਰਿਆਂ ਨਾਲੋਂ, ਜਿੰਨਾ ਕੁ ਸੁਣਿਆ ਜਿੰਨਾ ਕੁ ਵੀਡੀਓਜ਼ ਵਿੱਚ ਦੇਖਿਆ ਐ, ਇਹ ਦੇਖਣ ਵਾਲੀ ਜਗ੍ਹਾ ਐ ਵੀ
ਹਾਂਜੀ, ਵਧੀਆ ਵੈਸੇ ਘੁੰਮਣ ਵਾਲਾ, ਸ਼੍ਰੀਨਗਰ ਤੇ ਬੜਾ ਕੁਛ ਐ ਦੇਖਣ ਵਾਲਾ ਡਲ ਲੇਕ ਕਾਫ਼ੀ ਫੇਮਸ ਐ ਉੱਥੋਂ ਦੇ ਸ਼ਿਕਾਰਾ ਲੋਕ ਪੂਰੀ ਮਤਲਬ ਉਹ ਉੱਥੇ ਐ ਨਾ ਚਾਰ ਉਹ ਐ, ਕੁਛ ਚਾਰ ਚਿਨਾਰ
ਹਾਂਜੀ,
ਕਹਿੰਦੇ ਆ ਪੂਦਾ ਉਹਦਾ ਰਾਊਂਡ ਲਗਵਾਦੇ ਆ। ਫਿਰ ਇਹਦੇ ਵਿੱਚ ਫਲੋਟਿੰਗ ਮਾਰਕੀਟ ਐ ਡਲ ਲੇਕ ਦੇ ਵਿੱਚ
ਹਾਊਸ ਬੋਟ ਵਗੈਰਾ ਕਾਫੀ ਇੰਟਰਸਟਿੰਗ ਐ ਦੇਖਣ ਵਾਲੀ ਐ। ਲੋਕੀ ਤੇ ਅੱਜ-ਕੱਲ ਪਹਿਲੇ ਤੇ ਫੇਰ ਹੋਟਲ ਵਗੈਰਾ ਚ ਰੂਮ ਲੈ ਲੈਂਦੇ ਸੀ। ਹੁਣ ਅੱਜ-ਕਲ ਹਾਊਸ ਬੋਟ ਬੁੱਕ ਕਰਵਾ ਰਿਆ ਕਿਉਂਕਿ ਹੋ ਹੋਟਲ 'ਚ ਤੇ ਹਰ ਕੋਈ ਰਹਿ ਰਿਆ ਐ ਹਾਊਸ ਬੋਟ ਥੋੜੀ ਅਲਗ ਹੋ ਜਾਏਗੀ। ਉਹ 'ਚ ਜਦੋ ਰਹਿਦੇ ਸੀ ਲੱਗਦੇ ਮਤਲਬ ਪਾਣੀ ਦੇ ਵਿਚ ਉਹ ਐਕਸਪੀਰੀਅੰਸ ਬੜਾ ਵਧੀਆ ਹੁੰਦਾ ਉਹ ਵਾਲਾ
ਸਹੀ ਐ ਸਹੀ ਐ ਬੈਸਟ-ਬੈਸਟ
ਹੂੰ ਅੱਜ-ਕੱਲ੍ਹ ਉਹੀਓ ਜਿਆਦਾ ਕਰ ਰਿਹਾ ਅੱਜ-ਕੱਲ੍ਹ ਹੋਟਲ ਵਗੈਰਾ ਘੱਟ ਜਾ ਰਿਆ।
ਹੂੰ
ਹੋਰ ਵੀ ਕਾਫੀ ਉਥੋ ਦੀ ਮਾਰਕੀਟ ਵਗੈਰਾ ਅਛੀ ਐ। ਡਰਾਈ ਫਰੂਟ ਵਗੈਰਾ ਉਥੋ ਦਾ ਲੋਕਲ ਗਜ਼ੀਨ ਇਥੇ ਨਾ ਸਾਡੇ ਇਥੇ ਕਸ਼ਮੀਰੀ ਚਾਹ ਬੜੀ ਫੇਮਸ ਐ। ਤੈਨੂੰ ਪਤੈ ਕੁੱਛ ਸੁਣਿਆ ਹੈਏਗਾ ਤੁਸੀ ਪੀਕ ਚਾਏ?
ਫਰੋਮ ਕਸ਼ਮੀਰ ਲੋਕਲ ਕਸ਼ਮੀਰ
ਨਈਂ-ਨਈਂ ਮੈਂ ਜੰਮੂ ਤੋਂ।
ਜੰਮੂ ਅਛਾ, ਯੂ ਐਫ ਫਰੋਮ ਜੰਮੂ?
ਹਾਂਜੀ-ਹਾਂਜੀ। ਬਟ ਇਥੋ ਦੀ ਪਿੰਕ ਚਾਹਦ ਤੁਆਨੂੰ ਪਤਾ, ਸੁਣਿਆ ਹੋਇਆ ਕਦੀ ਪੜ੍ਹਿਆ ਹੋਏ?
ਕੀ ਐ
ਪਿੰਕ ਚਾਹ ਬੋਲਦੇ ਓਨੂੰ। ਪਿੰਕ ਟੀ ਦੇ ਨਾਂ ਤੇ ਨਾ, ਗੁਲਾਬੀ ਚਾਹ ਬੋਲਦੇ ਆ ਏਥੋ ਦੀ ਓ ਬੜੀ ਫੇਮਸ ਐ। ਉਥੋ ਦੀ ਜਿਨੇ ਵੀ ਮਤਲਬ ਪਹਾੜੀ ਲੋਕ ਹੁੰਦੇ ਨਾ, ਜਿਥੇ ਪੁੰਛ ਵਾਲੀ ਸਾਈਡ ਦੇ- ਤੇ ਜਾਂ ਫੇਰ ਸ਼੍ਰੀਨਗਰ ਵਾਲੀ ਸਾਈਡ ਦੇ ਜੇੜੇ ਕਸ਼ਮੀਰੀ ਹੁੰਦੇ ਆ।
ਹਾਂਜੀ।
ਓ ਸਾਡਡੀ ਵਾਲੀ ਚਾਹ ਨੀ ਪੀਦੇ, ਓ ਓਈਓ ਪੀਦੇ ਆ ਤਾਂਹੀ ਤੁਸੀ ਦੇਖ- ਕਸ਼ਮੀਰੀਆਂ ਦੀ ਗੱਲਾਂ ਇਕਦਮ ਪਿੰਕ-ਪਿੰਕ ਹੁੰਦੀਆਂ।
ਓ ਓਦੇ ਕੀ ਖਾਸ ਹੁੰਦੈ?
ਓ ਓਦੇ 'ਚ ਨਾ ਦੁੱਧ ਵਗੈਰਾ ਘੱਟ ਇਕ ਆਂਦਾ ਪਾਊਡਰ ਆਂਦਾ ਸੁੱਕਾ ਓਦਾ ਕੁਛ ਬਸ ਓ ਪਾਣਾ ਓਦੇ 'ਚ ਹਲਕਾ ਜੇਆ ਦੁੱਧ ਪਾਣਾ ਪੱਤੀ ਵਗੈਰਾ- ਖੰਡ ਏ ਨੀਂ ਪੈਂਦੀ ਓਦੇ 'ਚ, ਬੜੀ ਟੇਸਟ ਦੇ ਅਨੁਸਾਰ ਖੰਡ ਪਾ ਲਓ। ਬਟ ਪੱਤੀ ਤਾਂ ਪੈਂਦੀ ਨੀਂ।
ਅਛਾ।
ਓ ਜਦੋ ਬਣਦੀ ਐਨਾ ਬਿਲਕੁਲ ਪਿੰਕ ਕਲਰ ਦੀ ਹੁੰਦੀ ਐ ਪ੍ਰੋਪਰ।
ਠੀਕ ਏ, ਮਤਲਬ ਓ ਮਿਕਸ ਮਟੀਰੀਅਲ ਸਾਰਾ ਮਿਕਸ ਓਹ ਏਹੀ ਆਂਦਾ ਏ ਬਸ, ਤੁਸੀ ਹੈਨਾ ਅਪਣੀ ਇੱਛਾ ਦੇ ਨਾਲ ਦੁੱਧ ਜਾਂ- ਛ ਜੋਵੀ ਪਾਣਾ, ਓ ਅਪਣੀ ਇਛਾ ਦੇ ਨਾਲ-
ਹਾਂਜੀ- ਹਾਂਜੀ ਤਾਂ ਹੀ ਅੱਥ- ਲੋਕਾਂ ਦੀ ਥੋੜ੍ਹੀ ਗੱਲਾਂ ਵਗੈਰਾ ਇਕਦਮ ਪਿੰਕ-ਪਿੰਕ ਰੈਂਦੀਆਂ।
ਓਦੇ ਕਰਕੇ ਰੈਂਦੀਆਂ?
ਹਾਂਜੀ, ਏ ਸੱਚੀ ਫੈਕਟ ਐ, ਹਾਂ।
ਹੂੰ ਫਿਰ ਸਾਨੂੰ ਵੀ ਟਰਾਈ ਕਰਨੀ, ਫਿਰ ਸਾਨੂੰ ਪੰਜਾਬੀਆਂ ਨੂੰ ਵੀ ਟਰਾਈ ਕਰਨੀ ਚਾਈਦੀਐ।
ਨਈਂ, ਲੇਕਿਨ ਨਾਲੇ ਹੋਰ ਵੀ ਚੀਜਾ ਹੁੰਦੀਆਂ ਨਾ। ਜਿਸ ਤਰ੍ਹਾਂ ਅਸੀ ਲੋਕ ਖਾਂਦੇ, ਓਥੋ ਦੇ ਲੋਕ ਖੁੱਲਾ ਕੜਮ, ਹਰੇ ਪੱਤੇ ਵਗੈਰਾ ਕਾਫ਼ੀ ਓਥੇ ਬਣਦੇਆ। ਕੜਮ ਤੇ ਏਨਾ ਫੇਮਸ ਐ ਓਥੋ ਦਾ, ਪੱਤੇ ਆਲੀ ਸਬਜਿਆਂ ਖਾਂਦੇ ਆ ਉਪਰੋ ਦਾ ਦਾ ਜੇੜਾ ਟੈਂਪਰੇਚਰ ਐ
ਹੂੰ, ਟੈਂਪਰੇਚਰ ਦੇ ਨਾਲ ਵੀ ਸਕਿੰਨ ਗਲੋ- ਕਰਦੀ ਐ ਜੇੜੀ ਅ ਸਪੈਸ਼- ਲੀ ਜੇੜੀ ਸਨੋ ਸਨੋਫੋਲ ਏ, ਲੋਅ ਟੈਂਪਰੇਚਰ ਓਥੇ- ਸਕਿਨ ਗਲੋ ਕਰਦੀ-ਕਰਦੀ, ਏਸੇ ਲਈ ਜੇੜੀ ਆਈਸ ਥੈਰੇਪੀ ਵਗੈਰਾ ਲੈਂਦੇ ਆ ਨਾ ਲੋਕ ਫੇਸ ਦੇ ਲਈ-
ਹਾਂ-ਹਾਂ-ਹਾਂ ਲੇਕਿਨ ਕੈਂਦੇ ਕਿ ਏਥੇ ਮਤਲਬ ਓਨਾ ਦੀ ਏ ਸਾਰੀ ਚੀਜਾ ਕਰਕੇ- ਬੜਾ ਫੇਸ ਹੀ ਸੁਨਧਰ ਹੁੰਦਾ। ਓ ਵੱਖਰੇ ਹੀ ਲਗਦੇ ਏਨੇ ਜਾਦਾ ਸੋਣੇ ਲਗਦੇ ਆ ਨਾ- ਅਸੀ ਓ ਦੇਖਦੇ ਤੇ ਬੋਲਦੇ ਹਾਏ! ਸਾਡੀ ਤੇ ਹੈਨੀ।
ਹੂੰ, ਸਈ ਗੱਲ ਏ, ਕੁਛ-ਕੁਛ ਬਹੋਤ ਮਤਲਬ ਮੋਸਟਲੀ ਬਹੋਤ ਸੋਣੇ ਹੁੰਦੇ ਨੇ। ਕਸ਼ਮੀਰੀ ਜਿੰਨੇ ਵੀ ਹੁੰਦੇ ਨੇ, ਓਨਦੀ ਸਕਿੰਨ ਬੜੀ ਗਲੋ ਕਰਦੀ ਐ।
ਸਾਰੇ ਈ ਸਾਰੇ ਹੀ ਸੋਹਣੇ ਹੁੰਦੇ ਆ ਬੋ ਜਾਦਾ
ਹਾਂ।
ਅਸੀਂ ਜਦੋਂ ਇੱਕ ਵਾਰੀ ਸ਼੍ਰੀਨਗਰ ਗਏ ਸੀ ਕਾਫੀ ਟਾਈਮ ਹੋ ਗਿਆ ਮਤਲਬ ਅੱਠ-ਨੌ ਸਾਲ ਹੋ ਗਿਆ। ਉਦੇ ਜਿੰਨੇ ਵੀ ਬੱਚੇ ਦੇਖੇ ਸਾਰੇ ਇਕਦਮ ਪ੍ਰੋਪਰ ਉਨਾਂ ਦੇ ਗੋਰੇ ਤੇ ਗੱਲਾਂ ਇਕਦਮ ਪਿੰਕ-ਪਿੰਕ ਬੜੇ ਈ ਪਿਆਰੇ ਹੁੰਦੇ ਉੱਥੋਂ ਦੇ ਹਾਂਜੀ ਹਲੇ ਉੱਥੇ ਹਰ ਚੀਜ਼ ਦੇਖੋ ਉੱਥੇ ਹੈ। ਅ ਐਪਲ ਸਭ ਤੋਂ ਜਾਦਾ ਇੰਡੀਆ 'ਚ ਪ੍ਰੋਡਕਸ਼ਨ ਉੱਥੋਂ ਹੁੰਦੀ ਬਾਰਾਮੂਲਾ ਤੋਂ ਹਾਂਜੀ ਸਭ ਤੋਂ ਜਾਦਾ ਸੇਬ ਸਾਡੇ ਜੰਮੂ- ਕਸ਼ਮੀਰ ਦਾ ਅਗਰ ਡਰਾਈ ਫਰੂਟ ਦੇਖ ਲਓ ਸਭ ਤੋਂ ਜਾਦਾ ਇੱਥੇ ਹੈ। ਬਾਰ ਤੇ ਚਲੋ ਮਿਲਦਾ ਐ ਬਟ ਥੋੜਾ ਕੁਆਲਿਟੀ ਇਫੈਕਟ ਪੈਂਦਾ ਨਾ
ਹਾਂ ਸਈ ਐ ਅਰ ਈਵੰਨ-ਈਵੰਨ ਸਾਡੇ ਅ ਇੱਥੇ ਜੇੜੇ ਅ ਜਿਨਾਂ ਨੂੰ ਅਸੀਂ ਗੁੱਜਰ ਕੈ ਦਿੰਦੇ ਆਂ ਓ ਵੀ ਮੁਸਲਿਮ ਹੁੰਦੇ ਨੇ। ਉਨਾਂ ਦੀ ਵੀ ਤੁਸੀਂ ਦੇਖੋਗੇ ਨਾ ਉਨਾਂ ਦੇ ਵੀ ਬੱਚੇ ਇੰਨੇ ਸੋਹਣੇ ਹੁੰਦੇ ਆ ਉਨਾਂ ਦੀਆਂ ਆਈਜ਼ ਇੰਨੀਆਂ ਸੋਹਣੀਆਂ ਹੁੰਦੀਆਂ ਨੇ ਜਿੱ ਜਿੱਦਾਂ ਦੇ ਮਰਜੀ ਓ ਵੈਦਰ ਵਿੱਚ ਰੈ ਰਏ ਜਿੱਦਾਂ ਦੇ ਮਰਜ਼ੀ ਓ ਹਾਲਾਤ ਵਿੱਚ ਜਿੱਦਾਂ ਦੇ ਮਰਜੀ ਉਨਾਂ ਨੇ ਕੱਪੜੇ ਵੇਅਰ ਵੀ ਨੇ ਬਟ ਉਨਾਂ ਦੀ ਸਕਿੰਨ ਬਹੁਤ ਸੋਹਣੀ ਹੁੰਦੀ ਹੈ ਬਹੁਤ ਸੋਹਣੇ ਲੱਗਦੇ ਆ ਓ ਵੀ
ਹਾਂਜੀ ਓ ਤੇ ਹੈ ਨਾਲੇ ਦੇਖੋ ਨਾ ਜਾਦਾ ਸਾਰਾ ਘਰ ਦੀਆਂ ਹੁੰਦੀਆਂ ਗਾਵਾਂ ਵਗੈਰਾ ਘਰ ਦੀਆਂ ਖੁੱਲਾ ਮਤਲਬ ਪ੍ਰੋਪਰ ਵਧੀਆ ਤਰ੍ਹਾਂ ਨਾਲ ਖਾ ਰਿਆ ਤੇ ਫਿਰ ਡਾਇਟ ਦਾ ਵੀ ਕਾਫੀ ਵੀ
ਖਾਣ ਨੂੰ ਸਾਡਾ ਪੰਜਾਬ ਵੀ ਬਹੁਤ ਅੱਛਾ ਖਾਂਦਾ ਏ। ਪਰ ਅਹੀਂ ਤੜਕੇ ਵਾਲੀ ਚੀਜ਼ ਬਹੁਤ ਖਾਂਣੇ ਆਂ ਪ੍ਰੋਬਲਮ ਸਾਡੇ ਵਿੱਚ ਇਹ ਹੈ ਕਿ ਅਹੀਂ ਨਾ ਤੇਲ ਤੇ ਘਿਓ ਬਹੁਤ ਖਾਣੇ ਆਂ ਅ ਕਸ਼ਮੀਰੀ ਜਾਂ ਹੋਰ ਸਟੇਟ ਵਿੱਚ ਕਿਤੇ ਵੀ ਚਲੇ ਜਾਓ ਓ ਜਾਦਾ ਤੜ ਵਾਲਾ ਫੂਡ ਨਹੀਂ ਖਾਂਦੇ ਇੰਨਾ ਓਇਲ ਨਹੀਂ ਖਾਂਦੇ ਇੰਨਾ ਘਿਓ ਨਹੀਂ ਖਾਂਦੇ ਅਹੀਂ ਪੰਜਾਬੀ ਬਹੁਤ ਘਿਉ ਅੰਦਰ ਸੁੱਟਦੇ ਆ ਬ ਬਹੁਤ ਜਾਦਾ
ਉਹੀ ਅਸੀਂ ਸਵੇਰੇ ਉੱਠ ਉੱਠੀ ਏ ਆਲੂ ਦੇ ਪਰਾਂਠੇ ਨਾ ਮਿਲਣ
ਇੱਕ ਦਿਨ ਨਈ ਖਾਵਾਂਗੇ ਤੇ ਦੋ ਦਿਨ ਬਾਦ ਫਿਰ ਉਦੀ ਕਰੇਵਿੰਗ ਹੁੰਦੀ ਏ ਮੰਮਾ ਪਨੀਰ ਦੀ ਪਰੌਂਠੀ ਬਣਾ ਦੋ ਆਲੂ ਦੀ ਪਰੌਂਠੀ ਬਣਾ ਦੋ। ਕਿਉਂਕਿ ਸ ਸਾਨੂੰ ਆਦਤ ਪਈ ਦੀ ਏ ਨਾ। ਅਸੀਂ ਖਾਈਏ ਨਾ ਤੇ ਫਿਰ ਸਾਨੂੰ ਲੱਗਦਾ ਨਈ ਅਸੀਂ ਕੁੱਝ ਖਾਧਾ। ਡਾਇਟਿੰਗ ਤੇ ਸਾਡੇ ਬਸੋਂ ਬਾਰ ਐ।
ਸਈ ਐ।
ਹੂੰ ਹੋਰ ਤੁਸੀਂ ਕੀ ਕਰਦੇ ਓ।
ਫੇਮਸ ਤੁਹਾਡੇ ਏਰੀਏ 'ਚ
ਸਾਡੇ ਇੱਥੇ ਕਲਾੜੀ ਕੁਲਚਾ ਅਗਰ ਲੋਕਲ ਫੂਡ ਦੀ ਗੱਲ ਕੀਤੀ ਜਾਏ ਕੁਜ਼ੀਨ 'ਚ ਤੇ ਕਲਾੜੀ ਕੁਲਚਾ ਜਾਦਾ ਇੱਥੇ ਦਾ ਫੇਮਸ ਆ ਮਤਲਬ ਮੈਨੂੰ ਨੀ ਲੱਗਦਾ ਕਿ ਸ਼ਾਇਦ ਬਾਰ ਵਾਲੀ ਕਿਸੇ ਨੇ ਪੰਜਾਬ ਹੀ ਰਿਆ ਉਥ ਤੇ ਉਨਾਂ ਨੂੰ ਜਾਦਾ ਖਾਧ ਹੋਏਗੀ ਕਲਾੜੀ ਕਿ ਜਦੋਂ ਹੱ
ਨਹੀਂ, ਮੈਨੂੰ ਨਾਮ ਵੀ ਨੀ ਸੁਣਿਆ, ਮੈਂ ਨਾਮ ਵੀ ਨੀ ਸੁਣਿਆ
ਹਾਂਜੀ, ਇਥੋ ਦਾ ਫੇਮਸ ਕਲਾੜੀ ਕੁਲਚਾ, ਜੰਮੂ ਵੀ ਮਿਲਦਾ, ਬਟ ਜਾਤ ਤਾਂ ਇਹ ਉਦਮਪੁਰ ਦਾ ਫੇਮਸ ਹ ਜੰਮੂ ਦੇ ਵਿੱਚ ਇੱਕ ਡਿਸਟ੍ਰਿਕ ਆਉਂਦੀ ਉਦਮਪੁਰ
ਆ ਮੈਨੂੰ ਪਤਾ, ਆਈ ਨੋਨ ਮੇਰੇ ਨਾਲ ਟੀਚਰ ਨੇ ਲੀਗ ਨੇ ਮੇਰੇ, ਉਹ ਜੰਮੂ ਤੋਂ ਨੇ ਉਨਾਂ ਦੇ ਪੇਕੇ ਜੰਮੂ ਆ, ਰਹਿੰਦੇ ਇੱਥੇ ਨੇ ਸਾਡੇ ਲਾਗੇ
ਤੁਸੀਂ ਕਿੱਥੇ, ਰਹਿੰਦੇ ਹੋ?
ਮੈ ਨੀਂਅਰ ਗੁਰਦਾਸਪੁਰ
ਅਛਾ -ਅੱਛਾ
ਹਾਂਜੀ, ਸਾਨੂੰ ਜੰਮੂ ਲਾਗੇ ਹੀ ਪੈਂਦਾ, ਜਿਆਦਾ ਨਈ ਪੈਂਦਾ
ਹਾਂਜੀ, ਗੁਰਦਾਸਪੁਰ ਤੋਂ ਤੇ ਕੋਲ ਲੈ ਜੰਮੂ।
ਹਾਂਜੀ -ਹਾਂਜੀ ਗੁਰਦਾਸਪੁਰ ਤੇ ਬਿਲਕੁਲ ਸਾਨੂੰ, ਨੇਅਰ ਏ ਓ ਪਠਾਨਕੋਟ ਤਰਫ -ਤੁਰਫ ਏ ਆਪਾ ਸਾਰੇ ਨਸ਼ਾ ਇੱਕ ਪਾਸੇ ਨਈ, ਕਰਨੇ ਹੁੰਦੇ ਹਾਂ ਵੀ, ਚੱਲੋ ਕੋਈ ਨਹੀਂ ਹਾਂਜੀ ਆਂ ਈ ਕੈਸਜ ਸੀਨੀਅਰ ਕਾਲਸਸਿਜ ਪੱਲਸ ਵਨ, ਪੱਲਸ ਟੂ, ਔਰ ਟੈਂਨ ਥਰੀ ਵੀ ਐ
ਅੱਛਾ -ਅੱਛਾ
ਹਾਂਜੀ -ਹਾਂਜੀ ਵਧੀਆ -ਵਧੀਆ ਠੀਕ, ਠਾਕ ਐ ਇਥੇ, ਟਾਈਮ ਤੇ ਵੀ ਛੁਟੀ ਆਹ-ਅਹੂ ਹੋ ਗਿਆ ਓਕੇ, ਮੈਂ ਕੱਟਦੀ ਆ, ਠੀਕ ਐ ਬਾਏ -ਬਾਏ ਹਮ ਹਾ